ਹਾਂਜੀ ਸਤਿ ਸ੍ਰੀ ਅਕਾਲ, ਹੋਰ ਕਿਵੇਂ ਆ ਔ।
ਵਧੀਆ ਤੁਸੀਂ ਸੁਣਾਓ।
ਹੋਰ ਕੀ ਹਾਲ ਹੈ, ਇੰਨੇ ਦਿਨਾਂ ਬਾਅਦ ਯਾਦ ਕੀਤਾ।
ਬਸ ਬਸ ਮਨ ਕਿ
ਅੱਛਾ ਕਿਵੇਂ ਐ, ਬ ਬੱਚੇ ਵਗੈਰਾ ਛੁੱਟੀਆਂ ਪੈਗੀ
ਬੱਚੇ, ਨਈ-ਨਈ ਹਜੇ ਨਹੀ। ਕਹਿੰਦੇ ਪਏ ਨੇ ਪੈ ਜਾਣਗੇ ਜਲਦੀ ਆਂ
ਹੂ ਹੂੰ ਹਾਂ ਹੁਣ ਬੱਚਿਆਂ ਨੂ ਛੁੱਟੀਆਂ ਪੈ ਗਈਆਂ ਫੇਰ ਬੱਚਿਆਂ ਨੇ ਦਿਮਾਗ ਹੀ ਖਾਣਾ ਘਰ ਬੈਕੇ, ਹਾਂ ਹਾਂ। ਤੇ ਹੋਰ
ਕੁਛ ਨੀ ਮੈਂ ਕੱਪੜਾ ਬਹੁਤ ਹੋਯਾ ਦਾ ਸੀ, ਮੈਂ ਪ੍ਰੈਸ ਕਰ ਰੀ ਸੀ।
ਅੱਛਾ ਜੀ
ਹਾਂਜੀ ਹੋਰ ਤੁਸੀਂ ਕੀ ਫਿਕਰ ਕਰ ਰਹੇ ਔ।
ਤਾਂ ਆਯਾ ਸੀ ਨਾਸ਼ਤਾ ਕਰਨ, ਤੇ ਬਸ ਉਹ ਫਿਰ ਸੈਂਡਵਿਚ ਵਗੈਰਾ ਕਹਿੰਦਾ ਮੰਮਾ ਸੈਂਡਵਿਚ ਬਣਾ ਦੋ ਔ ਫੇਰ ਹਾਂ, ਤੇ ਉਹ ਫੇਰ ਮਤਲਬ ਇਹ ਮ ਮੈਂ ਗਾਜਰ ਵਗੈਰਾ ਸ਼ਿਮਲਾ ਮਿਰਚ ਪਿਆਜ ਫਿਰ ਉਹਦੇ ਵਿੱਚ, ਹੂੰ ਚੀਜ਼ ਹੁੰਦੀ ਐ ਮਤਲਬ ਮੈਲਿਟ ਚੀਜ਼ ਹੁੰਦੀ ਹੈ ਜਿਹੜੀ ਤੇ ਹਾਂ ਸੋਸ ਵਗੈਰਾ ਪਾ ਕੇ ਤੇ ਥੋੜ੍ਹੀ ਮਲਾਈ ਪਾ ਕੇ ਤੇ ਬਹੁਤ ਅੱਛਾ ਹਾਂਜੀ ਮਲਾਈ ਪਾ ਕੇ ਬਸ ਹਾਂ ਬਸ
ਹੈਲੋ। ਹੈਲੋ।
ਹੈਲੋ।
ਹਾਂਜੀ ਹਾਂਜੀ ਉਹ ਐਕਚੁਲੀ ਨਾ ਬੱਚੇ। ਬੱਚੇ ਤੰਗ ਕਰਨ ਲਗ। ਕਿਸੀ। ਤੇ ਉਹਨੂੰ ਕਹਿੰਦੇ ਮੈਂਨੂੰ। ਹੋਰ ਠੀਕ ਕਰਾਂ ਦਿਓ ਫ਼ਿਰ ਮੈਂ ਫਟਾਫੱਟ ਕਰਵਾ ਕੇ ਆਗੀ
ਅੱਛਾ ਜੀ। ਆਹੋ ਅੱਜ਼ ਛੁੱਟੀ ਆ। ਛੋਟੇ ਬੱਚਿਆਂ ਨੂੰ ਛੁੱਟੀ ਹੋਣੀਂ ਨਾ ਅੱਜ਼ ਸੈਚਰਡੇ।
ਹਾਂਜੀ ਛੋਟੇ ਬੱਚੇ ਨੂੰ ਛੁੱਟੀ ਵੱਡਾ ਸਕੂਲ ਗਿਆਂ ਕੈਦ। ਹਾਂਜੀ ਅੱਛਾ ਸੈਂਡਵਿਚ ਵਗ਼ੈਰਾ ਅਸੀਂ ਕਦੇ ਕਦਾਰ ਬਣਾਂ ਲੈਦੇ ਮੈਂ ਬੱਸ ਜਿਵੇਂ ਨਾ ਜਿਵੇਂ ਨਾ ਮੋਟੇ ਮੋਟੇ ਖੀਰੇ ਪਾ ਲੈਂਣੇ ਗੋਲ ਗੋਲ ਖੀਰਾ ਗੋਲ ਗੋਲ ਟਮਾਟਰ ਅਸੀਂ ਕਦੇ ਉਹ ਨੀਂ ਪਾਈ ਮਲਾਈ ਵਗ਼ੈਰਾ। ਤੇ ਟ੍ਰਾਈ ਕਰਾਂਗੇ ਸੰਡਵਿਚ ਹੈਨਾ
ਹਾਂਜੀ। ਨਹੀਂ ਅਸੀਂ ਤਾਂ ਫ਼ਿਰ ਉਹ ਥੋੜਾਂ ਉਹ ਨਾ ਥੋੜਾਂ ਅੱਛੇ ਲੱਗਦੇ ਨੇਂ ਥੋੜੇ ਮੈਲਟ ਚੀਜ ਹੋ ਜਾਂਦੀ ਹੈ। ਵਿੱਚ ਦੂਸਰੀ ਛੋਟੀ ਛੋਟੀ ਬਰੀਕ ਬਰੀਕ ਵੀ ਚੀਜ ਹੁੰਦੀ ਏ ਉਹ ਕਰ ਦਿੰਦੇਂ ਆ। ਉਹਨੂੰ ਥੋੜਾਂ ਜਿਹਾਂ। ਹਾਂ ਫ਼ਿਰ ਉਹਨੂੰ ਥੋੜਾਂ ਜਿਹਾਂ ਨਾ ਕੱਜ ਦਿੰਦੇਂ ਆ ਨਾ ਥੋੜੇ ਜਿਹੇ ਢੱਕਣ ਨਾਲ਼ ਤੇ ਫ਼ਿਰ ਉਸ ਤੋਂ ਬਾਅਦ ਫ਼ਿਰ ਹਾਂ। ਉਹ ਮੈਲਟ ਹੋ ਜਾਂਦੀ ਏਂ ਨਾ ਉਹ ਬਿਲਕੁੱਲ ਪੀਜੇ ਵਰਗਾਂ ਸਵਾਦ ਆਉਂਦਾਂ ਹੈਂ। ਮੱਤਲਬ ਐਸ਼ਾਂ ਲੱਗ ਰਿਹਾਂ ਜਿਵੇਂ ਅਸੀਂ ਪੀਜ਼ਾ ਹੀ ਖਾ ਰਹੇਂ ਹਾਂ। ਵੀ ਫ਼ਿਰ ਹਾਂ। ਸਗੋਂ ਪੀਜੇ ਦਾ ਇੰਨਾਂ ਮਜ਼ਾ ਨਹੀਂ ਆ ਰਿਹਾਂ ਆਉਂਦਾ ਕਿਉਂਕਿ ਉਹ ਥੋੜਾਂ ਬੇਸ ਉਹਦਾ। ਥੋੜਾਂ ਮੋਟਾ ਹੁੰਦਾਂ ਏ
ਬਿਲਕੁੱਲ ਬਿਲਕੁੱਲ ਫ਼ਿਰ ਸਾਡਾ ਬ੍ਰੈਡ ਕਰੰਚੀ ਹੋ ਜਾਂਦੇ ਨੇਂ ਬਿਲਕੁੱਲ। ਕਰੰਚੀਨੈਸ ਆ ਜਾਂਦਾ ਹਮ
ਉਹ ਤੇਬਸ ਉਹ ਉਹਨਾਂ ਨੂੰ ਬਣਾਂ ਕੇ ਦੇ ਕੇ ਆਈ ਸੀ ਤੇ ਮੈਂ ਕਿਹਾਂ ਚੱਲੋਂ ਇਹ ਖਾਂ ਲੋ ਫ਼ਿਰ ਹੁਣ ਬਸ। ਤੇ ਦੋ ਵਜ਼ੇ ਵੈਸੇ ਲੰਚ ਵਾਸਤੇ ਆ ਜਾਂਣਗੇ। ਤੇ ਹਾਂ ਹਾਂ ਲੰਚ ਹੋਜੇਂਗਾ ਫ਼ਿਰ ਹਨਾ ਦੋ ਵਜ਼ੇ ਬਸ। ਹੋਰ ਤੁਸੀਂ ਕਰ ਲੀ
ਹਾਂਜੀ ਅਸੀਂ ਆਲੂ ਬਣਾਏ ਨੇਂ ਅੱਜ।
ਅੱਛਾ ਜੀ। ਉਹ ਤਾਂ ਹੈ ਜੀ। ਹਾਂ ਏਂ ਵੀ ਖਾਂ ਲੈਂਦੇ ਨੇਂ ਬੱਚੇ। ਥੋੜਾਂ ਦਹੀਂ ਵਗ਼ੈਰਾ
ਅੱਛਾ, ਸਾਡੇ ਮੇਰੇ ਬੇਟਾ ਹੈਗਾ। ਉਹ ਨਾ ਉਹ ਨੀ ਖਾਂਦਾ ਕੀ ਨਾਮ ਐ। ਆਲੂ ਨੀ ਖਾਂਦਾ। ਹੁਣ ਉਹਨੂੰ ਆਲੂ ਵਾਲੀ ਰੋਟੀ ਬਣਾ ਕੇ ਦਾਂਗੀ। ਤੇ ਇਹ ਨੂੰ ਦੱਸਣੀ ਨੀ ਕੀ ਸਬਜ਼ੀ ਦੇ ਆਲੂ ਨੇ ਨਹੀਂ ਤਾਂ ਉਹ ਖਾਏਗਾ ਨਹੀਂ ਬੜਾ ਪੈੜਾ ਵੇ ਉਬਲੇ ਆਲੂ ਹਾਂਜੀ, ਉਬਲੇ ਆਲੂ ਖਾ ਲਏਗਾ ਜਿਨੀ ਮਰਜ਼ੀ ਦੇ ਦੋ ਜਿਤਨੀ ਮਰਜ਼ੀ ਬਾਈ ਤੂੰ ਵੀ ਹੀ ਦੇ ਦੋ ਉਹ ਵਾਲਿਆਂ ਦੇ ਹਾਂ ਉਦੇ ਉਹਦੇ ਨਾਲ
ਲੂਣ ਵਗੈਰਾ ਅੱਛਾ-ਅੱਛਾ-ਅੱਛਾ-ਅੱਛਾ ਹਾਂ ਨਹੀਂ ਉਹ ਪਸੰਦ ਹੁੰਦੇ ਆ ਹਾਂ ਪਸੰਦ ਹੁੰਦੇ ਆ ਬੱਚਿਆਂ ਦੀ ਉਹ ਨਾ ਮਤਲਬ ਲੂਣ ਵਗੈਰਾ ਪਾ ਕੇ ਤੇ ਵੱਡੇ ਵੀ ਖਾਣ ਨੇ ਇਹਦੇ ਵਿੱਚ ਇਮਲੀ ਦੇ ਐਸੇ ਵਿੱਚ ਨਾ ਸਾਡੇ ਹੈਗੇ ਸੀ ਮੇਰੇ ਦੀ ਹੋਰ। ਇਹਨਾਂ ਨੂੰ ਆਲੂ ਬਾਲ ਕੇ ਉਹਦੇ ਵਿੱਚ ਚ ਮਤਲਬ ਜਿਵੇਂ ਜੀਰਾ ਜਵੈਣ ਨੂੰ ਭੁੰਨ ਲਾਂ ਗਿਆ ਸੀ। ਤੇ ਉਹ ਹਾਂ ਉਹ ਧੂੜ ਕੇ ਉੱਪਰ ਤੇ ਉਸ ਉੱਪਰ ਨਾ ਇਮਲੀ ਦੀ ਚਟਨੀ ਪਾਓ, ਤੇ ਬਹੁਤ ਟੇਸਟੀ ਲੱਗਦੇ ਨੇ ਆਲੂ ਚਾਟ ਲੱਗਦੀ ਹੈ, ਬਿਲਕੁਲ ਆਲੂਆਂ ਦੀ ਹਾਜੀ ਬਹੁਤ ਸਵਾਦ ਸਵਾਦ ਲੱਗਦੇ ਨੇ। ਤੇ ਬਸ ਬਣਾਉਣ ਨੂੰ ਤਾਂ ਕੁਛ ਮਰਜੀ ਬਣਾਈ। ਜਾਓ, ਬਸ ਹੁਣ ਬੱਚਿਆਂ ਦੀ ਛੁੱਟੀਆਂ ਹੋ ਗਈਆਂ ਹੁਣ ਉਹਨਾਂ ਨੇ ਬੱਚਿਆਂ ਨੇ ਦਿਮਾਗ ਹੀ ਖਾਣਾ ਏ ਕਿ ਇਹ ਬਣਾਓ, ਤੇ ਉਹ ਬਣਾਓ। ਹਾਂ, ਓਦਾਂ ਤੇ ਟੈਮ ਸੀ ਰੋਟੀ ਖਾਣੀ ਏ। ਤੇ ਉਸ ਤਰ੍ਹਾਂ ਇਹਨਾਂ ਨੂੰ ਘਰ ਬੈਠਿਆਂ ਤੇ ਜ਼ਿਆਦਾ ਭੁੱਖ ਲੱਗਦੀ ਹੈ, ਬੱਚਿਆਂ ਨੂੰ
ਸਹੀ ਗੱਲ ਹੈ, ਬਸ ਇਹਨਾਂ ਨੇ ਹੁਣ ਤਾਂਡਵ ਸ਼ੁਰੂ ਬਸ ਹੁਣ ਮਹਿਸੂਸ ਈ ਮੇਰੀ ਛੋਟੀ ਕੁੜੀ ਹੈਗੀ ਆ ਉਹਨੂੰ, ਡਾਂਸ ਨੱਚਾ ਟੱਪਾਂ ਦਾ ਸ਼ੌਂਕ ਹੈ, ਤੇ ਸਵੇਰੇ ਸਵੇਰੇ ਆਈ ਵੀ ਦਸ ਗਿਆਰ ਵਜੇ ਉੱਠਦੀ ਆ ਨਾ ਇਹਨੂੰ ਡਾਂਸ ਨੱਚਾ ਭੇਜਦਾ।